ਸਤ ਸਤਿ ਸ਼੍ਰੀ ਅਕਾਲ।
ਠੀਕ ਹੋ?
ਹਾਂਜੀ
ਘ ਸਾਰੇ ਠੀਕ ਠਾਕ ਪਰਿਵਾਰ
ਵਧੀਆ ਵਧੀਆ ਤੁਸੀਂ ਸੁਣਾਓ?
ਬਸ ਜੀ ਠੀਕ ਹੋਰ ਹਾਲਤੁਲ ਠੀਕ ਹੈ। ਤੁਹਾਡੀ
ਹਾਂ ਹਾਂ ਹਾਲ ਠੀਕ-ਠਾਕ।
ਹਾਂਜੀ ਸੋਹਣਆ ਸੁਣਿਆ ਲੜਦੀ ਪਈ ਸੀ ਵਾਹਵਾ
ਹਾਂਜੀ
ਮੈਂ ਕਿਹਾ ਸੋਹਣੀਆਂ ਵਾਹਵਾ ਲੜਦੀ ਪਈ ਸੀ ਰਾਤ ਨੂੰ ਸੁਣੀਆਂ ਸੰਨ ਤੁਸੀਂ?
ਹਾਂਜੀ ਹਾਂਜੀ ਸੁਣਿਆ ਸਨ ਹੁਣ ਕੀ ਕਰ ਸਕਦੇ ਹ ਉਹ ਬਜਾਈ ਲੜਦੀ ਪਈ ਸੀ।
ਹਾਂਜੀ ਉਹਦਾ ਜਿਹੜਾ ਘਰ ਵਾਲਾ ਹੈ ਬੜਾ ਉਹਨੂੰ ਕੁੱਟਦਾ ਹੈ ਬੜਾ
ਉਹਨੇ ਬੇਚਾਰੀ ਸਹਿ ਤਾਂ ਸਕਦੀ ਨੀ ਉਹ ਬੇਚਾਰੀ ਤਾਂ ਰੌਲਾ ਤੇ ਉਹਨੇ ਪਾੈਣਾ ਈ ਏ
ਹਾਂਜੀ ਮੈਂ ਤੇ ਕਹਿੰਦੀ ਹ ਤੂੰ ਚੱਲ ਜਾ ਪੰਜ ਦਸ ਦਿਨ ਆਪਣੇ ਆਪ ਸੈਟ ਹੋ ਜਾਵੇਗਾ।
ਆਹੋ ਬਾਅਦ ਚਿ ਬਲਾਏਗਾ।
ਹਾਂਜੀ ਮੰਨਦੀ ਨੀ ਆਏਗੀ ਮੈਂ ਕਿਹਾ ਪੰਜ ਸੱਤ ਦਿਨ ਚੱਲ ਜਾ ਤੂੰ ਘਰ। ਆਪਾਂ ਨੇ ਆਪਣੇ ਆਪ ਫਿਰਦੇ ਰਹੀਏ ਉਹਦੀ ਪਤਾ ਲੱਗੇ ਹੀ ਐਵੇ ਆ ਤਾਂ ਕੀ ਏ ਮੇਰੀ ਵੋਟ ਦੀ, ਹੋਰ ਕੀ? ਪਤਾ ਲੱਗੇਗੀ ਅਹਿਮੀਅਤ, ਚਾਰ-ਚਾਰ ਦਿਨ ਔ ਰੋ ਰੋਟੀਆਂ ਨੀ ਖਾਂਦੀ, ਔਨੂੰ ਕੋਈ ਫ਼ਰਕ ਨੀ ਪੈਂਦਾ, ਉਹਨੂੰ ਤੇ ਮਿਲਦਾ ਪਿਆ ਏ ਖਾਣ ਨੂੰ।
ਹੋਰ?
ਹੋਰ ਕੀ ਕਰ ਸਕਣੇ ਆ? ਮੈਂ ਤੇ ਏਨੂੰ ਬੜਾ ਸਮਝਾਣੀ ਆ, ਨਾ ਤੂੰ ਕੀ ਹੋਇਆ ਕਰ? ਬੱਚੇ ਜੇ ਹੋਏ ਬੇਚਾਰੀ ਦੇ, ਕਹਿੰਦੀ ਬੱਚੇ ਛੱਡ ਕੇ ਮੈਂ ਆਪਣੇ ਜਾ ਨਈ ਸਕਦੀ।
ਬੱਚੇਆਂ ਨੂੰ ਨਾਲ ਲੈਜੇ, ਏਥੇ ਬਿਚਾਰੇ ਬੱਚੇਆਂ ਨੂੰ ਸਕੂਲ ਪਾਏਆ ਏਨੇ।
ਉਈ ਤੇ ਪਾਇਆ ਹੋਏਆ ਨਾ ਏਕ? ਕੁੜੀ ਜਾਂਦੀ ਹੁੰਦੀ ਸਕੂਲ ਪੜ੍ਹਨ, ਕੈੰਦੀ ਹੁਂਦੀ ਪੜ੍ਹਾਈ ਹੋ ਜਾਏਗੀ ਖਰਾਬ। ਮੈਂ ਕਿਆ ਹੁਣ ਤੂੰ ਮਾਰ ਖਾਂਦੀ ਰੈਇੰਗੀ ਰੋਜ਼?
ਹੋਰ ਕੀ।
ਹੋਰ ਅਮ ਪੈਲੂ ਬੱਚੇ ਕੇਂਦੇ ਸਨ, ਛੁੱਟੀਆਂ ਚ ਨਾਣਕੇ ਚੱਲੋ। ਤੇ ਮਾਂ ਕਹੰਦੀ ਵੀ ਗਰਮੀ ਏ, ਗਰਮੀ ਏ, ਗਰਮੀ ਏ। ਫੇਰ ਕੇਂਦੇ ਚੱਲ ਤੁਟਮ ਮੰਜ਼ਾਰੇ ਚੱਲ ਜਾਗੇ। ਫੇਰ ਟੁੱਟੋ ਮਜ਼ਾਰੇ ਤੇ ਜਾਣ ਦਾ ਦਿਨ ਨੇੜੇ ਆਯਾ, ਕਹਿੰਦਾ ਮੈਨੂੰ ਤੇ, ਮੇਰਾ ਜੀਅ ਘਬਰਾਉਂਦਾ ਐ। ਮੈਂ ਨੀ ਜਾਂਦੀ, ਤੁਹਾਨੂੰ ਕੀ ਪਤਾ? ਆਪਾਂ ਵਿਚਾਰੇ ਰੋ-ਰੋ ਗਏ ਪਾਗਲ। ਵੀ ਜਾਂਦੇ ਕਿਉਂ ਨਹੀਂ? ਛੁੱਟੀਆਂ ਪਈਆਂ ਨੇ।
ਅੱਛਾ।
ਹੋਰ ਕੀ? ਨਾਲ ਦੇ ਦੋਸਤ ਪੁੱਛਦੇ ਨੇ ਕਿੱਥੇ-ਕਿੱਥੇ
ਸਾਡੇ ਨਾਲ ਸੋਨੀਆ ਦਾ ਕਾਰ ਤੇ ਹੈਗਾ ਏ, ਤੁਸੀਂ ਉਹਨੂੰ ਸਮਝਾ, ਨਈ ਸਮਝਦੇ ਹੁਣ ਔਂਦੇ
ਸਮਝਾਇਆ ਸੀ ਮੈਂਨ ਕਹਿੰਦੀ ਮੇਰੇ ਨਿਆਣੇ ਨੇ, ਮੈਂ ਕੀ ਕਰਾਂ?
ਨਈ ਤੁਸੀਂ ਆਉਂਦੇ ਬੰਦੇ ਨੂੰ ਸਮਝਾਓ ਨਾ।
ਆਪਾਂ ਤੇ ਨੀ ਗੱਲ ਕਰਦੇ, ਪੂਰਾ ਦਿਨ ਤੇ ਪੀ ਤੇ ਰੱਖਦਾ ਏ।
ਅੱਛਾ।
ਹੁਣ ਵੀ ਬਾਹਰ ਗਿਆ, ਪਾੰ ਦਾਸ ਅ ਵਜੇ ਆਏਗਾ ਰਾਤ ਨੂੰ, ਤੇ ਪੀ ਪੂ ਕੇ ਪੂਰਾ ਆਉਂਦਾ ਏ। ਨਿਆਣੇ ਵਿਚਾਰੇ ਚਲੋ ਸੋ ਜਾਂਦੇ ਨੇ, ਹੋਰ ਕੀ।
ਹੋਰ ਕੀ ਕਰ ਰਏ ਸੀ?
ਬਸ ਜੀ ਬੈਠੇ ਆ।
ਹੂੰ।
ਪਾਪਾ ਬਿਚਾਰਾ ਕਹਿੰਦਾ ਸੀ, ਅਗਲੇ ਮਹੀਨੇ ਲੈ ਜਾਗਾ, ਹੁਨ ਵੇਖੋ? ਹੁਨ ਬੱਚੇਆਂ ਦਾ ਤੇ ਜੀ ਕਰਦਾ ਈ ਏ ਘੁੰਮਨ ਦਾ।
ਮਾਂ ਨੂੰ ਹੁੰਦਾ ਏ ਗਰਮੀ ਏ, ਗਰਮੀ ਏ।
ਹੂੰ। ਤੇ ਹੁਣ ਭਰ ਕੇ ਆ ਗਈ ਸਾਂ, ਬੱਚੇ ਦੇ ਬੱਚੀ ਦੇ ਕੋਲੇਜ ਫੋ ਫਾਰਮ, ਪਹਿਲੋਂ ਕਹਿੰਦੀ ਆਰਿਆ ਜਾਨਾ ਏ। ਤੇ ਫੇਰ ਕਹਿੰਦੀ ਵੀ ਇੱਥੋਂ ਦੀ ਰਾਹ ਦੂਰ ਪੈ ਜਾਂਦਾ ਏ ਵਾ-ਵਾ, ਹੁਣ ਕਿਵੇਂ ਜਾਏਗੀ? ਸਕੂਟਰੀ ਉਹਨੂੰ ਹੱਲੇ ਮਿਲੀ ਨੀ। ਕਹਿਣੇ ਪਏ ਆ ਦਵਾਵਾਂਗੇ, ਥੋੜੇ ਦਿਨ ਰੁਕ ਕੇ। ਫੇਰ ਔਂਦੀ ਦੋਸ ਤ ਆ ਗਿਆ ਫੋਨ, ਕਹਿੰਦੀ ਚੱਲ ਐਮ ਐਨ ਕੋਲੇਜ ਪੈ ਜਾਂਨਿਆ ਵਾ ਦੋਨੋ, ੳਨੇ ਵੀ ਬੀ ਕੌਮ ਕਰਨੀ ਹੋਈ ਤੇ ਏਨੇ ਵੀ ਕਰਨੀ।
ਅੱਛਾ।
ਹਾਂ ਫੇਰ ਪਹਿਲੇ ਫਾਰਮ ਜਾ ਰਿਹਾ ਕੋਲੇਜ ਕਰਵਏਆ ਤੇ ਫੇਰ ਕੱਲ ਪਰਸੋਂ ਜਾ ਕੇ ਕਾਲਜ ਉੱਥੇ ਫੇਰ ਆਰਿਆ ਤਾਂ ਨਾਂ ਕਟਵਾ ਕੇ ਐਮ ਏਨ ਕਰਵਾਏਆ।
ਅੱਛਾ।
ਫੇਰ ਹੁਣ ਕਹਿੰਦਾ ਵੀ ਦਸ ਬਾਰਾਂ ਤਰੀਕ ਤੋਂ ਬਾਅਦ ਫੋਨ ਆਏਗਾ। ਉਦੋਂ ਤੁਸੀਂ ਐਡਮਿਸ਼ਨ ੳਡਮਿਸ਼ਨ ਕਰਵਾਨਾ।
ਅੱਛਾ।
ਫੇਰ ਇਹਨਾਂ ਚ ਪਾਰਲਰ ਤੇ ਪਾ ਛੱਡਿਆ ਮਹੀਨਾ ਤਿੰਨ ਮਹੀਨੇ ਉੱਥੇ ਲਾ ਲਿੱਤੇ।
ਅੱਛਾ
ਹੁਣ ਜੂਨ ਚ ਕਹਿੰਦੀ ਗਰਮੀ ਏ, ਉਂਝ ਕਹਿੰਦੇ ਸਰ ਕੰਪਿਊਟਰ ਸਿੱਖਲੈ ਫਿਰ ਕਹਿੰਦੀ ਬਈ ਤਿੰਨ ਮਹੀਨਿਆਂ ਦਾ ਐ, ਤਿੰਨ ਮੇਰੇ ਕੋਲੇਜ ਹੀ ਲੱਗ ਜਾਣੇ ਨੇ।
ਅੱਛਾ
ਫੇਰ ਕਹਿੰਦੇ ਹੱਲੇ ਘਰ ਘੂਰ ਏ, ਸਬਜ਼ੀਆਂ- ਸੁਬਜ਼ੀਆਂ ਸਿੱਖ ਲੈਂਦੀ ਬਨਾਣੀਆਂ।
ਅੱਛਾ।
ਹਾਂਜੀ, ਤੇ ਫੇਰ ਹੋਣ ਆਏਗਾ ਫੋਨ ਓਦੋਂ ਐਡਮਿਸ਼ਨ - ਉਡਮਿਸ਼ਨ ਕਰਵਾ ਕੇ, ਫੇਰ ਜਦੋਂ ਕਹਿਣਗੇ ਉਸੇ ਤਰੀਕ ਨੂੰ ਚੱਲ ਜਾਂਗੇ। ਚੱਲੇ ਜਾਏਗੀ ਬੁਕਾ ਵੁਕਾ ਕਹਿੰਦਾ ਵੀ ਮੈਂ ਤੈਨੂੰ ਲਾਇਬ੍ਰੇਰੀ ਤੋਂ ਵੀ ਦਵਾ ਦਾਂਗਾ ਵੀਹ ਪੰਦਰਾਂ ਬਾਅਦ ਉਹ ਹੂਂਦਾ ਰਿਵੈਨਿਊ ਜਾ ਤੇ ਫੇਰ ਉਹ ਕਰਵਾ ਤੀ। ਪੰਜ ਕੁ ਰੁਪਏ ਲਾਗਦੇ ਨੇ।
ਅੱਛਾ।
ਹਾਂ।
ਚਲੋ ਅਨਪੜ੍ਹ ਨਾਲ ਈ ਮਹਿੰਗਾਈ ਹੈ ਹੀ ਜਾਏ ਏ ਵੀ ਕਰਨਾ ਧੰਦਾ ਅੱਗੇ ਜਾ ਕੇ ਕੁਛ ਵੱਦੇ।
ਹਾਂਜੀ ਪੜ੍ਹਾਈ ਵਿਨਾ ਤੇ ਜ਼ਿੰਦਗੀ ਨੀ ਹੈਗੀ। ਅੱਜ ਕੱਲ ਬਾਰਾਂ ਪੜ੍ਹੀ ਲਿਖੀ ਨੂੰ ਤੇ ਕੋਈ ਨੀ ਮਾੰਨਦਾ।
ਹੂੰ ਸਈ।
ਸੋਨੂੰ ਤਾਂ ਕਰਵਾਣਾ ਸੀ ਰਿਸ਼ਤਾ, ਜੇ ਕੋਈ ਕੁੜੀ ਹੋਈ ਤਾਂ ਦੱਸਿਆ ਜੇ। ਕੁੜੀਆਂ ਹੀ ਨਹੀਂ ਮਿਲਦੀਆਂ ਅੱਜ ਕੱਲ੍ਹ।
ਸੋਨੂੰ ਦਾ ਕਿੱਥੇ ਰਿਸ਼ਤਾ ਕਰਵਾ।
ਹੁਣ ਮੈਂ
ਸੋਨੂੰ ਨਾ, ਸੋਨੂੰ ਦਾ ਰਿਸ਼ਤਾ ਕਰਵਾ ਕੇ ਅਸੀਂ ਮਰਨੈ। ਤੈਨੂੰ ਨੀ ਪਤਾ। ਰਾਾਹ ਨੂੰ ਪੀਂਦੇ-ਪੀਂਦੇ ਆਉਂਦਾ, ਕਦੀ ਖੋਟਿਆਂ ਤੇ ਸ਼ਾਂਘ ਮਾਰਦਾ, ਕਦੀ ਕਿੱਥੇ, ਕਦੀ ਕਿੱਥੇ।
ਅੱਛਾ
ਅਸੀਂ ਤੇ ਕਾਨਾ ਤੇ ਜੋੜੇਆ, ਅਸੀਂ ਕਿਆ ਐਵੇਂ ਤੇ ਨੀ ਕਿਸੇ ਬੰਦੇ ਨੂੰ ਕਰਾਂਦੇ ਕਰੁੰਦੇ।
ਫੇਰ ਸਾਡਾ ਘਰ ਵੀ ਤੇ ਦੂਰ ਹੋਇਆ, ਤਾਡੇ ਨਾਲ ਨੇੜੇ ਲੱਗਦਾ ਹੋਇਆ। ਚੱਲੌ ਪਹਿਲਾਂ ਹੀ ਦੱਸ ਦਿੱਤੈ, ਸ਼ੂਕਰ ਏ ਦੱਸ ਦਿੱਤੈ।
ਰਿਸ਼ਤੇ-ਰੁਸ਼ਤੇ ਨੀ ਅਸੀਂ ਕਰਾਂਦੇ ਕਿਸੇ ਦੇ।
ਉਹ ਕਹਿੰਦੀ ਸੀ ਫਿਰ ਮੈਂ ਕਿਹਾ ਚੱਲ ਤੁਹਾਨੂੰ ਪੁੱਛਾਂਗੀ ਜੇ ਹੋਈ ਕੁੜੀ ਕੋਈ। ਮੈਨੂੰ ਕੀ ਪਤਾ ਸੀ ਆਪਾਂ ਨੇ ਮੁੰਡੇ ਨੇ ਤਾਂ ਵਾਵਾ ਕੀਤਾ ਦਾ, ਨਾ ਪੀਂਦਾ। ਕਹਿੰਦੇ ਪੰਜਾਹ ਹਜ਼ਾਰ ਦੇ ਮੀਨਾ ਨੂੰ।
ਲੈ ਵੇਖੋ, ਹਾਂਜੀ ਨੇ ਆਪਣੇ ਮੁੰਡੇ ਦਾ ਰਿਸ਼ਤਾ ਕਰਵਾਐ। ਉੱਥੇ ਕੀ-ਕੀ ਆਖ ਬੈਠ ਬੈਠਣ ਦਾ ਕੁਛ ਹੈਗੈ?
ਹਾਂਜੀ-ਹਾਂਜੀ, ਉਹ ਤੇ ਗੱਲ ਹੈਗੀ। ਕਿਵੇਂ ਝੂਠ ਮਾਰਦੇ ਨੇ, ਕੁੜੀ ਦੀ ਤੇ ਹੋ ਜਾਂਦੀ ਜੇ ਜਿੰਦਗੀ ਖਰਾਬ।
ਹੋਰ ਕੀ, ਜਿਵੇਂ ਹੁਣ ਨੰਦੀ ਹੋਂਦੀ ਪਈ ਏ, ਸੋਨੀਆ ਦੀ। ਕਿਨੇ ਕਿਵੇਂ ਆਲ ਦੇ ਸ ਸ ਕਾਹਦੀ ਨੌਕਰੀ ਲੱਗਾ, ਜੇ ਇੱਥੇ ਆ ਕੇ ਪਤਾ ਚੱਲ ਸਰਕਾਰੀ ਕੀ ਗੌਰਮੈਂਟ ਵੀ ਨੀ।
ਹੋਰ ਕੀ, ਹੁਣ ਵਿਚਾਰੀ ਆਪਣੇ ਆਪ ਘਰ ਜਾ ਕੇ ਕੰਮ ਕਰਕੇ
ਫੇਰ ਹੁਣ ਇਹੀ ਗਲਤੀ ਅਸੀ ਐਂਦੇ ਨਾਲ ਕਰੀਏ? ਵਾਹ
ਨਾ ਜੀ ਨਾ, ਤੇ ਨੌਕਰੀ-ਨੁਕਰੀ ਲੱਗਾ ਕੇ ਉਹ ਵੀ ਝੂਠ ਮਾਰਦੀ ਏ।
ਨੌਕਰੀ- ਨੁਕਰੀ ਕਿੱਥੇ। ਓ ਜਿਵੇਂ ਸਾਫ਼ ਸਫ਼ਾਈ ਨਹੀਂ ਕਰਨਾ ਅਜ ਹਸਪਤਾਲ ਵਿੱਚ, ਮੀਹੀਨੇ ਦਾ, ਮੀਹੀਨੇ ਦਾ ਗਿਆਰਾਂ ਸੌ ਰੁਪਇਆ।
ਬੱਸ,
ਹੋਰ ਕੀ, ਤੇ ਤੁਹਾਨੂੰ ਕੀ ਕਹਿ ਕੇ ਗਈ ਸੀ?
ਪੰਜਾਹ ਹਜ਼ਾਰ ਨੌਕਰੀ ਐ ਸਰਕਾਰੀ ਨੌਕਰੀ ਲੱਗਾ ਹੋਇਆ।
ਹੁਣ ਸੱਚ ਤਾਂ ਸਭ ਨੂੰ ਪਤਾ ਚੱਲਿਆ, ਹੁਣ ਵੇਖੋ ਸਰਪੰਚ ਨੀ ਹੈਗੀ।
ਹਮ।
ਓਦੀ ਦੀ ਕੁੜੀ ਦਾ ਵੀ ਵਿਆਹ ਹੋਇਆ, ਤੇ ਕਹਿੰਦੇ ਇਹ ਬਾਹਰ ਵਾਲੇ ਦੇਸ਼ ਦਾ ਮੁੰਡਾ ਹੈ।
ਅੱਛਾ।
ਵੇਖੋ ਹੁਣ ਕੀ- ਕੀ -ਕੀ -ਕੀ ਹੋਇਆ ਵਿਚਾਰੀ ਨਾਲ।
ਹਾਂ, ਕਹਦੇ ਨੇ ਟੁੱਟ ਗਿਆ, ਝੂਠ ਮਾਰਿਆ ਸੀਗਾ। ਤਲਾਕ ਤਲੂਕ ਹੋ ਗਿਆ?
ਤਲਾਕ ਤਲੂਕ ਹੋ ਗਿਆ, ਇਹਨਾਂ ਨੇ ਕਰਵਾ ਲਿਤਾ ਹੈ।
ਅੱਛਾ।
ਤੇ ਐਵੇਂ ਪੂਣੀ ਨਾਲ ਨੀਂ ਹੋਇਆ ਸੀ? ਚੱਲਾ ਜਾ ਮੁੰਡਾ ਸੀ, ਪਤਾ ਨੀ ਕਿੰਨੇ ਰਿਸ਼ਤਾ ਕਰਾਯਾ ਸੀ। ਝੂਠ ਬੋਲਿਆ, ਜੇ ਤੁਸੀਂ ਪਹਿਲੇ ਹੀ ਸੱਚ ਦੱਸ ਦੋ, ਫੇਰ ਬੰਦੇ ਦਾ ਕੀ ਏ। ਹੈ ਨਾ। ਹਣਾ। ਹੈਲੋ
ਮੈਂ ਕਿਹਾ ਪੜ੍ਹੀਆਂ ਲਿਖੀਆਂ ਸਨ ਓ।
ਹਾਂਜੀ।
ਮੈਂ ਕਿਹਾ ਪੜ੍ਹੀਆਂ ਲਿਖੀਆਂ ਸਨ ਵਿਚਾਰੀਆਂ ਅਗਲੀਆਂ।
ਫੇਰ
ਤੇ ਵੇਖੋ ਕਿਵੇਂ, ਵਿਆਹ ਹੀ ਵਿਚਾਰੀਆਂ ਦਾ ਟੁੱਟ ਗਿਆ।
ਫੇਰ। ਤਲਾਕ ਤਲੂਕ ਤਾਂ ਬਚਾਰਿਆਂ ਨੂੰ ਦੇਣਾ ਪਿਆ।
ਜਾਣਾ ਐ ਮੁੰਡਾ ਹੋਇਆ ਤੇ ਉਹ ਹੁਣ ਸਕੂਲੇ ਜਾਂਦੀ ਪੜ੍ਹਾਉਣ
ਹੋਰ।
ਪੇ ਪੇਕੇ ਆ ਕੇ ਬੈਠੀ ਐ, ਤੇ ਇੱਕ ਦੀ ਕੁੜੀ ਉਹ ਵੀ ਹੁਣ ਸਕੂਲੇ ਜਾਂਦੀ ਹੈ ਪੜ੍ਹਾ ਆਪਕੋ ਨੀ ਆਏਗੀ?
ਹਾਂ।
ਓਨਦੀ ਕੁੜੀ ਆਈ ਹੈ ਘਰ ਓਨਦੀ ਵੀ ਇੱਕ ਕੁੜੀ ਹਾਂਜੀ, ਉਨਦੀ ਵੀ ਇੱਕ ਕੁੜੀ ਐ। ਕੋਈ ਕਹਿੰਦੇ ਸੁਣਿਆ ਏ ਵੀ ਸਕੂਲੇ ਜਾਂਦੀ ਹੈ ਪੜਾਨ।
ਸਕੂਲੇ ਨੀ, ਟੀਊਸ਼ਨ ਪੜੋਦੀ ਹੈ ਮੈਨੂੰ ਤਾਂ ਲੱਗਦਾ ਹੈ।
ਹਾਂ। ਤੇ ਟਿਊਸ਼ਨ ਵੀ ਪੜਾਦੀ ਹੈ ਦੁ ਜਾਂਦੇ ਨੇ ਬੱਚੇ ਸਾਨੂੰ ਵੀ ਆਏ ਸੀ ਹੁਣ ਮੈਂ ਇਕੱਲੇ ਸਾਡੇ ਇੱਥੇ ਨਿਆਣਾ ਹੀ ਨੀ ਹੈਗਾ ਜੋ ਘਲੀਏ
ਹੋਰ ਕੀ
ਬਾਕੀ ਭਾਜੀ ਤੇ ਕਹਿੰਦੀ ਭਾਜੀ ਤੇ ਮ ਪਹਿਲੂ ਪੜ੍ਹਾਉਂਦੀ ਹੁੰਦੀ ਸੀ ਹਮੇਸ਼ਾ ਨਾਲ
ਹੁਣ ਬਲਜੀਤ, ਬਲਜੀਤ ਦੇ ਨਾਲ ਵੀ ਐਂਜ ਹੋਇਆ ਹੈ।
ਹਾਂ ਆਦੇ ਮੁੰਡਾ ਹੋ ਗਈ ਸੀਗੀ ਖਰਾਬ
ਜੇ ਤੁਸੀਂ ਰਿਸ਼ਤਾ ਕਰਵਾਉਣ ਤੋਂ ਪਹਿਲੇ ਸੱਚ ਦੱਸ ਦਿਓ ਤਾਂ ਫੇਰ ਕੀ ਯਾਰ ਤੁਹਾਨੂੰ ਹੋ ਜਾਏਗਾ।
ਫੇਰ ਤੇ ਕਰਦੀ ਨੀ ਜ਼ਿੰਦਗੀ ਨੀ ਖਰਾਬ ਹੁੰਦੀ ਵਿਚਾਰੀ ਦੀ।
ਹੋਰ ਤੇ ਬਚਾਰੀ ਪੜ੍ਹੀਆਂ ਲਿਖੀਆ ਨੇ ਅੱਜ ਕਿੱਥੇ ਬੈਠੀਆਂ ਨੇ ਕਿੱਥੇ ਹੋਣਾ ਸੀ ਚਾਹੀਦਾ ਸੀ ਉਹਨਾਂ ਨੂੰ, ਇੱਕਦਮ ਮਾਂ ਬਾਪ ਪ ਨਾ ਕਿਥੇ ਬਹਿੰਦੇ ਨੇ ਨਾ ਕਿਤੇ ਸੋਚਦੇ ਨੇ, ਗੱਲਾਂ ਵਿੱਚ ਆ ਕੇ ਝੱਟ ਰਿਸ਼ਤਾ ਝੱਟ ਵਿਆਹ
ਮਾਂ-ਪਿਓ ਨੂੰ ਕਾਲੀ ਹੁੰਦੀ ਵਿਆਹ ਕਰਨ ਦੀ ਛੇਤੀ ਤੋਰੀਏ
ਬਦੇ ਨੂੰ ਆਹ ਵੀ ਵੇਖਣਾ ਚਾਹੀਦਾ, ਘਰ ਬਾਹਰ ਕਿਵੇਂ ਦਾ ਐ। ਕੀ ਮੁੰਡਾ ਡਿਗਰੀ ਵੇਖ ਵੇਖੋ ਮੁੰਡੇ ਦੀ, ਕਿ ਸੱਚ ਬੋਲਦੇ ਪਏ ਨੇ ਝੂਠ ਬੋਲਦੇ ਪ ਨਾ ਹੁਣ ਤਾਂ ਜਦੋਂ ਵੀ ਕੋਈ ਝੂਠ ਬੋਲੇ ਨਾ ਪੁਲਿਸ ਅਪਰਾਧ ਕਰ ਦਿੰਦੀ ਐ।
ਹਾਂਜੀ, ਅੱਜ-ਕੱਲ੍ਹ ਨਕਲੀਆਂ ਡਿਗਰੀਆਂ ਬਨਾ ਲੈਂਦੇ ਨੇ, ਆਪਨੇ ਆਪ ਨੂੰ ਵਖਾਂਦੇ ਨਹੀ ਨੇ। ਸਾਹੂਕਾਰ, ਹਾਂਜੀ
ਏਹ ਹੈਗੇ ਇੱਕ ਨੰਬਰ ਦੇ, ਕਿਕੌੜੇ ਵੀ ਨੀ ਹੈਗੇ।
ਹੋਰ ਕੀ ਦੋ-ਰੁਪਏ ਨੂੰ ਲਾਲੇ ਪੈ ਜਾਂਦੇ ਨੇ।
ਹੋਰ,
ਚਲੋ ਜੀ, ਕੀ ਕਰ ਸਕਨੇ ਆਂ।
ਚਲੋ ਹੁਣ ਤਾਂ ਗੁਜ਼ਾਰਨਾ ਉਹਨਾਂ ਨੂੰ, ਵਿਚਾਰਿਆਂ ਨੂੰ ਪਏਗਾ।
ਹਾਂਜੀ, ਚਲੋ ਸਤਿ ਸ੍ਰੀ ਅਕਾਲ।
ਚਲੋ, ਸਤਿ ਸ਼੍ਰੀ ਅਕਾਲ।